ਹੈ ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਏ?
ਤੁਸੀ ਸੁਣਾਓ ਕਿਵੇਂ?
ਬਸ ਵਧੀਆ ਕੀ ਗੱਲ ਤੁਸੀਂ ਯਾਦ ਹੀ ਨਹੀਂ ਕਰਦੇ ਇੰਨਾ ਟਾਈਮ ਹੋ- ਨਾ ਤੁਹਾਡਾ ਕੋਈ ਫੋਨ ਨਾ ਕੋਈ ਮੈਸੇਜ-
ਹਾਂਜੀ ਬਸ ਥੋੜਾ ਇਵੇਂ ਚੱਲ ਰਿਹਾ ਸੀ ਸਕੂਲਿੰਗ ਵਗੈਰਾ ਦਾ-
ਅੱਛਾ-ਅੱਛਾ, ਬਸ ਮੈਨੂੰ ਵੀ ਨਾ ਮੈਂ ਕਿਹਾ ਚੱਲ ਅੱਜ ਤੁਹਾਨੂੰ ਫੋਨ ਲਾਵਾਂ ਕਾਫ਼ੀ ਟਾਈਮ ਹੋ ਗਿਆ ਸੀ ਗੱਲ ਹੀ ਨੀ ਹੋਈ, ਤੇ ਮੈਂ ਕਿਹਾ ਚੱਲ ਅੱਜ ਮੈਂ ਕਿਹਾ ਭੈਣ ਜੀ ਨੂੰ ਫੋਨ ਹੀ ਕਰਾਂ।
ਯਾਦ ਕਰ ਲਿਆ।
ਹਾਂ ਹਾਂ ਬਸ ਮੈਨੂੰ ਕੰਮ- ਮੈਂ ਕਹਿਣਾ ਸੀ ਅਸੀਂ ਨਾ ਮਤਲਬ ਮਕਾਨ- ਪਾਇਆ ਸੀ ਨਵਾਂ- ਤੇ ਅਸੀਂ ਮੂਰਤ ਸੀ ਆਪਣਾ ਅਗਸਤ- ਪੰਜ ਤਰੀਕ ਨੂੰ ਤੇ ਉਹ ਫਿਰ ਮੈਂ ਨਾ ਇਨਵੀਟੇਸ਼ਨ ਦੇਣਾ ਸੀ ਤੁਹਾਨੂੰ ਮੈਂ ਕਿਹਾ ਜ਼ਰੂਰ ਆਉਣਾ ਤੁਸੀਂ ਫੈਮਿਲੀ ਨਾਲ ਆਪਣੇ ਸਾਰੇ।
ਅੱਛਾ ਅੱਛਾ ਕਦੋਂ ਦਾ ਏ?
ਪੰਜ ਅਗਸਤ ਨੂੰ ਇਹ ਮਹੂਰਤ ਆ- ਇੰਪੋਰੀਅਮ ਵਿੱਚ ਆਪਣੀ ਨਵੀਂ ਸੋਸਾਇਟੀ ਖੁੱਲੀ ਨਾ ਉੱਥੇ ਆਪਾਂ ਡਬਲ- ਸਟੋਰੀ ਮਕਾਨ ਪਾਇਆ-
ਅੱਛਾ ਅੱਛਾ ਚਲੋ ਬਹੁਤ ਵਧੀਆ ਆਵਾਂਗੇ ਜੇ ਪੋਸੀਬਲ ਹੋਇਆ ਤੇ ਜਰੂਰ।
ਹਾਂ ਹਾਂ, ਤੁਸੀਂ ਜ਼ਰੂਰ ਆਣਾ ਮਤਲਬ ਸਭ ਨੂੰ ਲੈ ਕੇ- ਆਣਾ ਘਰ ਪਰਿਵਾਰ ਵਿਚੋਂ ਨਾ। ਹੂੰ, ਹੋਰ ਬਾਕੀ ਅਸੀਂ ਆਪਣਾ ਇੱਕ ਨਵਾਂ ਕੰਮ ਸ਼ੁਰੂ ਕੀਤਾ। ਸੀ ਡਰਾਈ ਫਰੂਟ ਦਾ- ਤੇ ਹੋਲਸੇਲ ਦਾ ਕੰਮ ਐ ਨਾ ਤੇ ਮੈਂ ਕਿਹਾ- ਚਲੋ- ਭੈਣਜੀ ਨੀ ਕਵਾਂ ਦੇ ਕਦੀ ਕੋਈ ਲੋੜ ਹੋਏ। ਜਿਵੇਂ ਬਦਾਮ ਹੋ ਗਏ ਕਾਜੂ ਹੈਨਾ। ਦੇਸੀ ਅਖਰੋਟ ਵੀ ਰੱਖੇ ਦੇ ਨੇ ਅਸੀਂ। ਕਸ਼ਮੀ ਮਤਲਬ ਅਸੀਂ ਤੇ ਪਹਾੜੀ ਇਲਾਕੇ ਤੋਂ ਮੰਗਵਾਂਦੇ ਹਾਂ ਅਸੀਂ ਤੇ ਇਕ ਰੋਡ ਸਪੈਸ਼ਲ
ਅੱਛਾ -ਅੱਛਾ ਆਂ।
ਹਾਂਜੀ
ਵਧੀਆ ਕੋਈ ਨੀ ਆਵਾਂਗੇ ਜ਼ਰੂਰ ਲੈ ਕੇ ਜਾਵਾਂਗੇ।
ਹਾਂਜੀ ਹਾਂ ਨਹੀਂ ਜੇ ਤੁਸੀਂ ਕੋਰੀਅਰ ਵਗੈਰਾ ਕਹਿਣਾ ਅਸੀਂ ਕੋਰੀਅਰ ਵੀ ਕਰਦਾਂਗੇ ਉਹਦੀ ਤੁਸੀਂ ਟੈਂਸ਼ਨ ਨਾ ਲੋ।
ਅੱਛਾ ਠੀਕ ਐ।
ਹਾਂਜੀ -ਹਾਂਜੀ ਕਿਉਂਕਿ ਦੇਖ ਹੁਣ ਅਸੀਂ ਨਵਾਂ- ਨਵਾਂ ਕੰਮ ਸ਼ੁਰੂ ਕੀਤਾ ਸਾਨੂੰ ਤੁਹਾਡੀ ਭੈਣਾਂ ਦਾ ਹੀ ਸਾਥ ਭੈਣ ਭਰਾਵਾਂ ਦਾ ਹੀ ਲੋੜ ਹੈਨਾ। ਸਹਿਮਤ ਬੜੀ ਤੇ ਮੈਂ ਕਿਹਾ ਚੱਲ ਤੁਹਾਨੂੰ ਫੋਨ ਲਾਵਾਂ ਸਵੇਰ ਦੇ ਬਸ ਮੈਂ ਫੋਨ ਹੀ ਕਰਦਾ ਵੈਸੇ ਅੱਜ ਕੱਲ ਸਭ ਨੂੰ ਨਾ ਤੁਸੀਂ ਮਹੂਰਤ ਤੇ ਵੀ ਜ਼ਰੂਰ
ਹਾਂਜੀ- ਹਾਂਜੀ ਜ਼ਰੂਰ ਆਵਾਂਗੇ।
ਬਸ ਉਹ ਤੁਹਾਨੂੰ ਐਡਰੈਸ ਵਗੈਰਾ ਮੈਂ ਭੇਜ ਦਾਂਗਾ। ਇੰਪੋਰੀਅਮ ਵਿੱਚ ਬਣਦੀ ਵੀ ਸਾਡੀ ਡਬਲ ਸਟੋਰੀ ਥੱਲੇ ਅਸੀਂ ਆਪਣਾ ਬੁਟੀਕ ਵੀ ਖੋਲਣਾ ਤੇ ਆਪਣਾ ਬੁਟੀਕ ਦਾ ਵੀ ਕੰਮ ਨੀਚੇ ਤੇ ਉੱਪਰ ਸਾਡੀ ਰਹਿਸ਼ ਏ।
ਹੋਰ ਰੋਟੀ ਖਾ ਲਈ
ਹਾਂਜੀ ਰੋਟੀ ਹੋ ਗਈ। ਤੁਸੀਂ ਖੀ ਲਈ ਰੋ
ਦੁਪਹਿਰੇ ਨਾ ਥੋੜੀ ਲੇਟ ਹੋ ਗਈ ਸੀ ਕੜੀ ਚਾਵਲ ਬਣਾਏ ਸੀ ਮੰਮੀ ਨੇ ਤੇ ਉਹ ਫੇਰ ਨਾ ਕਾਫੀ ਟਾਈਮ ਲੱਗ ਗਿਆ ਮਤਲਬ ਬਣਦੇ ਤੁਹਾਨੂੰ ਪਤਾ ਕੜੀ ਫੇਰ ਥੋੜੀ ਲੇਟ ਹੀ ਧਰੀ ਸੀ ਨਾ ਫ਼ਿਰ ਥੋੜੀ ਰੀਜ਼ਨ ਟੈਮ ਲੱਗਦਾ। ਘਾੜੀਗਏ ਘਾੜੀਗਏ ਫੇਰ ਉਸ ਤੋਂ ਬਾਅਦ ਹੁਣ ਨਾ ਅਸੀਂ ਰੋਟੀ ਖਾਧੀ ਹੈ ਮੈਂ ਕਿਹਾ ਚੱਲ ਤੁਹਾਨੂੰ ਫੋਨ ਕਰਾਂ
ਹਾਂਜੀ -ਹਾਂਜੀ ਵਧੀਆ ਕੀਤਾ ਚਲੋ ਅੱਜ ਅਸੀਂ ਵੀ ਦਾਲ ਚਾਵਲ ਖਾਏ ਨੇ।
ਦਾਲ ਚਾਵਲ ਚਲੋ ਵਧੀਆ ਵੈਸੇ ਤੇ ਅਸੀਂ ਅੱਜ ਵੈਸੇ ਕੜੀ ਕਾਫ਼ੀ ਟਾਈਮ ਬਾਅਦ ਬਣਾਈਏ ਕਾਫੀ ਟਾਈਮ ਤੋਂ ਨਾ ਅਸੀਂ ਹਲਕਾ ਹੀ ਖਾ ਰਹੇ ਹਾਂ ਦੇਖੋ ਗਰਮੀ ਇੰਨੀ ਹੈਗੀ ਤੇ ਨਾ ਫਸ ਵੀ ਜਾਂਦਾ ਹੈਵੀ ਸਮਾਨ ਇੰਨੀ ਗਰਮੀ ਸੀ ਪਿੱਛੇ ਆਪਾਂ ਈ ਐਮ ਆਈ ਤੇ ਤੀ ਲਵਾਣਾ ਪਿਆ ਮੈਨੂੰ ਕੰਮ ਸਾਰਾ ਰੁਕਿਆ ਪਿਆ ਸੀ।
ਬਹੁਤ ਗਰਮੀ ਹੋਈ ਪਈ ਐ।
ਹਾਂਜੀ- ਹਾਂਜੀ। ਮੈਂ ਕਿਹਾ ਚਲੋ ਦੇਖੋ, ਕੰਮ ਤੇ ਦੇਖੋ ਕਰਨਾ ਈ ਨਾ ਕੁਝ ਗੁਜਾਰਾ ਈ ਨੀ ਹੈ, ਬਿਨਾਂ ਕੰਮ ਤੋਂ।
ਹਾਂਜੀ, ਐ ਤੇ ਹੈ।
ਹਾਂਜੀ ਹਾਂਜੀ ਹੋਰ, ਹਾਂਜੀ ਸੁਣਿਆ ਸੀ ਤੁਹਾਡੀ ਦ ਮਤਲਬ ਅਹ ਮਤਬ ਦਾਦੀ ਜੀ ਥੋੜੀ ਬਿਮਾਰ ਸੀ, ਹੁਣ ਠੀਕ ਨੇ?
ਹਾਂਜੀ- ਹਾਂਜੀ, ਵਧੀਆ ਨੇ ਹੁਣ ਤੇ।
ਅੱਛਾ।
ਹਾਂ, ਅੱਛਾ ਕਾਫੀ ਟਾਈਮ ਹੋ ਗਿਆਂ ਹੁਣ ਤੇ ਠੀਕ ਨੇ ਸਾਰਾ।
ਹਾਂ, ਬਸ ਹੋਰ ਸੁਣਾਓ, ਬਸ ਅਸੀਂ ਵੀ ਨਾ ਅੱਜ ਜਿਹੜੀ ਕ੍ਹੜੀ ਬਣਾਈ ਸੀ ਥੋੜ੍ਹੀ ਘੱਟ ਬਣਗੀ, ਮਤਲਬ ਉੱਤੋਂ ਗੈਸਟ ਆ ਗਏ ਪੂਰੀ ਨੀ ਹੋਈ।
ਅੱਛਾ।
ਹਾਂ, ਫੇਰ ਬਸ ਬਾਜ਼ਾਰੋ ਤੁਹਾਨੂੰ ਛੋਲੇ ਭਟੂਰੇ ਲਿਆਣੇ ਪਏ ਗੈਸਟਾਂ ਦਾ ਵੀ ਨੀ ਪਤਾ ਸੀ, ਬੰਦਾ ਸਵੇਰੇ ਬਈ ਤੁਸੀਂ ਫੋਨ ਕਰਕੇ ਆਓ ਹਨਾ, ਅਚਾਨਕ ਆ ਗਏ ਰੋਟੀ ਦੇ ਟੈਮ। ਤੇ ਬਸ ਫੇਰ ਕੀ ਕਰੀਏ, ਆਪ ਮਾੜੀ-ਮਾੜੀ ਖਾਧੀ ਏ ਤੇ ਓਹਨਾਂ ਨੂੰ ਭਟੂਰੇ ਛੋਲੇ ਵੀ ਨਾਲ ਸਗੋਂ ਮੰਗਾਣੇ ਪਏ।
ਅੱਛਾ, ਹੂੰ ਡਬਲ- ਡਬਲ ਹੋ ਗਿਆ ਤੁਹਾਡਾ ਡਿਸ਼।
ਓਈ ਤੇ ਬਸ ਕੀ ਕਰੀਏ। ਤੇ ਦੇਸੋ ਕੋਈ ਆਉਂਦੈ। ਫੇਰ ਦੇਖੋ ਹੁਣ, ਓਨੋ ਵੀ ਬੜੀ ਦੂਰੋਂ ਆਏ ਸੀ ਨਾ ਹੁਣ ਬਿਨਾਂ ਰੋਟੀ ਤੋਂ ਤੇ ਅਸੀਂ ਭੇਜ ਵੀ ਨੀ ਸਕਦੇ ਸੀ ਨਾਲੇ ਥੋਨੂੰ ਪਤਾ ਦੁਪਹਿਰ ਦਾ ਟੈਮ ਏ, ਹੁਣ ਬਸ ਅਸੀਂ ਏਸੀ ਉਸੀ ਚਲਾ ਦਿੱਤਾ, ਉਹ ਆਰਾਮ ਕਰਦੇ ਪੇ ਨੇ ਮੈਂ ਕਿਹਾ ਚਲੋ ਤਾਨੂੰ ਫੋਨ ਕਰਾ।
ਹਾਂਜੀ। ਹੋਰ ਬਸ, ਵਧ ਧੀਆ ਸਾਰਾ ਬੁਟੀਕ ਵਧੀਆ ਚੱਲ ਰਿਹਾ।
ਹਾਂ- ਹਾਂ ਬੁਟੀਕ ਤੇ ਦੇ ਵਧੀਆ ਚੱਲ ਰਿਹਾ ਪਿੱਛੇ ਜੀ ਬੜਾ ਕੰਮ ਹੋ ਗਿਆ ਸੀ, ਫੇਰ ਮੈਨੂੰ ਦੋ ਕਾਰੀਗਰ ਰੱਖੇ ਸੀ ਹੁਣ ਆਪਣਾ ਤੇ ਆਪ ਤੇ ਮੈਂ ਕਰਦਾ ਹੀ ਨੀ ਕਾਰੀਗਰ ਹੀ ਰੱਖੇ ਦੇ ਨੇ। ਹਾਂ, ਦੇਖੋ ਫੇਰ ਮੈਨੂੰ ਟਰੈਕ ਸੂਟ ਦਾ ਵੀ ਦੇਖਣਾ ਪੈਂਦੈ ਨਾ ਸਾਰਾ ਡਬਲ- ਡਬਲ। ਕੰਮ ਨੀ ਮੇਰੇ ਕੋਲ ਹੁੰਦਾ ਇੱਕ ਬੰਦਾ
ਹਾਂਜੀ ਹਾਂ, ਸਹੀ ਐ।
ਹੋਰ ਸੁਣਾਓ
ਐਸਟਰਾ ਵਗੈਰਾ ਕੁਛ ਕਰਦੇ ਹੋ, ਸਟੱਡੀ ਵਗੈਰਾ ਚੱਲ ਰਹੀ ਏ ਯਾ ਵੈਸੇ ਈ
ਨਾ ਨਾ ਦੇਖੋ ਬੁਟੀਕ ਦਾ ਹੀ ਕੰਮ ਵੀ ਕਿੰਨਾ ਤਾਈ ਮਾਂ ਅੱਠ ਸਾਲ ਹੋ ਗਏ ਨੇ, ਤੇ ਹੁਣ ਨਾ ਥੋੜਾ ਮੈਨੂੰ ਸੀ ਕਿ ਚਲੋ ਥੋੜਾ ਨਾ ਹੋਰ ਮਤਲਬ ਗਰੋ ਕਰੀਏ, ਫੇਰ ਮੈਨੂੰ ਕਿਸੇ ਨੇ ਸਲਾਹ ਦਿੱਤੀ, ਬਈ ਸਾਡੇ ਇੱਥੇ ਨਾ ਡਰਾਈ ਫਰੂਟ ਦਾ ਕੰਮ ਹੈ ਬੜਾ। ਕੋਈ ਇੰਨੀ ਦੁਕਾਨਾਂ ਤੇ ਹੈ ਨਹੀਂ। ਤੇ ਆਪਣਾ ਫੇਰ, ਪਹਾੜੀ ਇਲਾਕੇ ਚ ਸਾਡੇ ਹੈਗੇ ਨੇ ਤੁਹਾਡੇ ਵਰਗੇ ਭੈਣ ਭਰਾ ਉਹਨਾਂ ਨੇ ਵੀ ਥੋੜ੍ਹਾ ਸਪੋਰਟ ਕੀਤਾ ਸਾਨੂੰ, ਤੇ ਉੱਥੋਂ ਦੀ ਅਸੀਂ ਅਖਰੋਟ ਮੰਗਵਾ ਲਈ ਦੇ, ਦੇਸੀ ਅਖਰੋਟ ਤੇ ਆਪਣਾ ਕਾਜੂ ਵਗੈਰਾ ਬਦਾਮ ਵਗੈਰਾ ਹੋ ਗਏ ਹਨਾ ਕਿਸ਼ਮਿਸ਼ ਹੋ ਗਈ, ਕੇਸਰ ਵੀ ਮੰਗਵਾਏ ਜਾਂ ਆਪਾਂ ਸਰਦੀਆਂ ਲਈ ਜਿਵੇਂ ਦੁੱਧ ਵਗੈਰਾ ਚ ਪਾ ਕੇ ਤੁਸੀਂ ਹੋਰ ਸੁਣਾਓ, ਕੁਛ ਮੰਗਵਾਣਾ ਹੈ ਤੁਸੀਂ, ਕਿਸੇ ਵੀ ਟਾਈਮ ਸਾਨੂੰ ਦੱਸ ਦੇਨਾ। ਅਸੀਂ ਤੁਹਾਨੂੰ ਭੇਜ ਦਾਂਗੇ। ਕੋਈ ਐਵੇਂ ਜਿਹੀ ਗੱਲ ਨੀ ਹੈ, ਪੈਸੇ ਵਗੈਰਾ ਦੀ।
ਜਦੋਂ ਮੰਗਵਾਉਣਾ ਹੋਏਗਾ, ਮੈਂ ਕਰਦਾਂਗੀ ਫੋਨ।
ਹਾਂਜੀ, ਜ਼ਰੂਰ- ਜ਼ਰੂਰ, ਤੇ ਬਾਕੀ ਤੁਸੀਂ ਮੁਹਰਤ ਤੇ ਜ਼ਰੂਰ ਪਹੁੰਚਣਾ, ਮੈਂ ਤੁਹਾਨੁੰ ਵਾਰ-ਵਾਰ
ਹਾਂਜੀ, ਹਾਂਜੀ ਜ਼ਰੂਰ ਆਵਾਂਗੇ। ਹਾਂਜੀ, ਹਾਂਜੀ ਜ਼ਰੂਰ ਆਵਾਂਗੇ। ਹਾਂਜੀ, ਸਭ ਵਧੀਆ। ਤੁਸੀਂ ਤਓ
ਬਸ ਦੇਖੋ, ਹਾਂ, ਸਭ ਵਧੀਆ, ਪਿੱਛੇ ਜਿਹੀ ਅੱਖ ਬਣਵਾਈ। ਸੀ ਪਾਪਾ ਜੀ ਨੇ, ਤੇ ਉਹ ਬਸ ਹੁਣ ਕਿੰਨਾ ਟਾਈਮ ਹੋ ਗਿਆ, ਚੈੱਕ ਹੀ ਨੀ ਕਰਾਉਣ ਗਏ। ਹੁਣ ਜਾਣਾ, ਪੰਜਾਬ ਤੋਂ ਬਣਵਾਈ ਸੀ ਨਾ, ਥੋੜੀ ਦਿੱਕਤ ਜਿਆਦਾ ਹੋ ਗਈ ਸੀ। ਤੇ ਉਹ ਫੇਿਰ ਮੇਰੇ ਪੰਜਾਬ ਤੋਂ ਹੈਗੇ ਨੇ ਰਿਲੇ ਆਏ ਸੀ। ਉਹ ਨਾਲ ਹੀ ਲੈ ਗਏ ਸੀ, ਅੱਖ ਵਗੈਰਾ ਬਣਵਾ ਕੇ ਨਾ, ਵਿਚਾਰੇ ਛੱਡ ਵੀ ਗਏ ਸੀ। ਅਸੀ ਸਗੋਂ ਬੜਾ ਉਹਨਾਂ ਦਾ ਧੰਨਵਾਦ ਕਰਦੇ ਹਾਂ। ਇੱਥੇ ਤੇ ਥੋੜੀ ਬਣ ਹੀ ਨੀ ਰਹੀ ਸੀ, ਮਤਲਬ ਨਾ, ਬੜੀ ਦਿੱਕਤ ਜਿਹੀ ਹੋ ਗਈ ਸੀ। ਇੱਥੇ ਡਾਕਟਰਾਂ ਨੇ ਕਿਹਾ ਸੀ, ਬਈ ਉੱਥੋਂ ਹੀ ਬਣੇਗੀ। ਪੰਜਾਬ ਤੋਂ, ਬਠਿੰਡੇਓ ਹਾਂਜੀ, ਹਾਂਜੀ। ਹੁਣ ਤੇ ਦੇਖੋ, ਗਰਮੀ ਬੜੀ ਏ, ਹੁਣ ਅਸੀਂ ਸੋਚ ਰੇ ਕੱਲ ਬਲਾ- ਬਲਾ ਕਰਕੇ ਨਾ, ਤੇ ਭੇਜਦੀਏ ਆਪਣਾ ਪਾਪਾ ਜੀ ਨੂੰ ਚੈੱਕ ਕਰਾਨਗੇ ਨਾ, ਕਾਫੀ ਟੈਮ, ਸਵਾ ਕ ਮਹੀਨਾ ਹੋ ਗਿਆ। ਹਾਂਜੀ, ਹੋਰ ਸੁਣਾਓ।
ਬਸ ਤੁਸੀਂ ਸੁਣਾਓ। ਸਬਜ਼ੀ ਕਿਵੇਂ ਬਣਾਉਦੇ ਹੋ।
ਦੀਦੀ ਮੰਮੀ ਨੇ ਬਣਾਈ ਸੀ। ਬਸ, ਅੱਜ ਨਾ ਅਸੀ ਚੁਲਾ ਬਾਲਿਆ ਸੀ। ਹਾਂ, ਗੈਸ ਥੋੜਾ ਖਤਮ ਹੋ ਗਿਆ ਸੀ, ਕੁਛ ਸਿਲੰਡਰਾਂ ਦੀ ਦਿੱਕਤ ਚੱਲ ਰਹੀ ਹੈ, ਫਿਰ ਹਾਂ ਅਸੀਂ ਨਾ ਚੁਲ੍ਹੇ ਤੇ ਬਣਾਈ ਬੜੀ ਸੋਹ ਸਵਾਦ ਬਣੀ, ਬੜੀ ਸਵਾਦ ਸੀ।
ਅੱਛਾ।
ਹਾਂਜੀ ਹਾਂਜੀ। ਚੁੱਲ੍ਹੇ ਦੀ ਕੜੀ ਦਾ ਦੇਖੋ ਸਵਾਦ ਹੀ ਬੜਾ ਹੁੰਦਾ ਨਾ ਰਿੱਝ- ਰਿੱਝ ਕੇ ਲਾਲ ਰੱਤੀ ਹੋ ਗਈ।
ਔਰ ਸੁਣਾਓ।
ਬਸ ਵਧੀਆ। ਤੁਸੀਂ ਕੀ ਕਰ ਰਹੇ ਔ, ਕਦੀ ਲਾਈ ਲਿਆ ਕਰੋ ਆਪਣੇ ਆਪ ਵੀ ਫੋਨ।
ਥੋੜ੍ਹਾ ਇ ਸਕੂਲ ਸਕੂਲਿੰਗ ਕਰਕੇ ਟਾਈਮ ਹੀ ਨੀ ਲੱਗਦਾ ਫੇਰ ਬਸ ਚ
ਹਾਂ, ਬਸ ਮੈਂ ਵੀ ਹੁਣ ਪਤਾ ਥੋੜਾ ਬ ਆਪਣਾ ਦੁਕਾਨ ਤੋਂ ਆਇਆ ਸੀ ਘਰ। ਅੱਜ ਕਾਰੀਗਰ ਆਏ ਨੀ, ਤੇ ਫੇਰ ਮੈਨੂੰ ਆਪ ਹੀ ਇਕ ਅੱਧਾ ਸੂਟ ਕੱਢਣਾ ਪੈ ਰਿਹਾ ਉਹ ਕਸ ਕਸਟਮਰ ਨੇ ਸ਼ਾਮੀ ਪਾਉਣਾ, ਤੇ ਬਸ ਮੈਂ ਕਿਹਾ ਚੱਲ ਨਾਲ-ਨਾਲ ਤੁਹਾਨੂੰ ਭੈਣ ਜੀ ਨੂੰ ਫੋਨ ਕਰਾਂ ਨਾਲ-ਨਾਲ ਕੰਮ ਕਰਾਂ। ਹਾਂਜੀ-ਹਾਂਜੀ, ਬਸ ਔਹ ਨਾਂ ਏ ਪੈਂਟ ਸੀਣੀ ਸੀ ਤੇ ਪੌਕਿਟ ਵੀ ਕਹਿ ਗਿਆ ਦੋਨਾਂ, ਮਕਾਨ ਤੇ ਦੱਸੋ ਤਾਂ ਨਹੀਂ ਹਜੇ ਥੋੜ੍ਹਾ ਲੱਗਣੈ ਟਾਈਮ ਕਿਉਂਕਿ ਵੇਖੋ ਤਾਂ ਹੀ ਮੈਂ ਅਗਸਤ ਦੀ ਤਰੀਕ ਰੱਖੀ ਨਾ ਹਜੇ ਜੂਨ ਜੁਲਾਈ ਦੋ ਮਹੀਨੇ ਲੱਗ ਜਾਣਗੇ ਅਸੀਂ ਪੰਜ ਅਗਸਤ ਅਸੀਂ ਨਿਕਲਵਾਲੀ। ਸੀ, ਹਾਂਜੀ- ਹਾਂਜੀ ਹਾਂ ਪੰਜ ਅਗਸਤ ਅਸੀਂ ਫਾਈਨਲ ਅਸੀਂ ਸੰਤ ਹੈਗੇ ਨੇ ਸਾਡੇ ਐਥੇ ਸੰਤਾਂ ਨੂੰ ਈ ਪੁੱਛਿਆ। ਉਹ ਕਹਿੰਦੇ ਕਿ ਬਈ ਪੰਜ ਤਰੀਕ ਤੁਸੀਂ ਰੱਖ ਲੋ ਪੂਰਨਮਾਸ਼ੀ ਏ ਮੇਰੇ ਖਿਆਲ ਓਸ ਦਿਨ ਨਾ।
ਹਾਂਜੀ, ਸ਼ਾਇਦ
ਹਾਂਜੀ, ਬਸ ਹੁਣ ਅਪਣਾ ਸੂਟ ਸੀਅ ਰਹੇ ਸੀ ਮੈਂ ਤੁਹਾਨੂੰ ਪੁੱਛਣਾ ਸੀ ਦੀ ਤੁਹਾਡੇ ਔਥੇ ਕਿਸ ਚੀਜ਼ ਦਾ ਫੈਸ਼ਨ ਚੱਲ ਰਿਹਾ। ਅਫਗਾਨੀ ਸਲਵਾਰ ਚੱਲਦੀ ਏ।
ਹਾਂਜੀ, ਪਰ ਬਹੁਤ ਘੱਟ ਏ ਐਦੇ ਤੇ।
ਘੱਟ ਏ ਹਾਂ ਸਾਡੇ ਐਥੇ ਵੀ ਘੱਟ ਏ, ਬਸ ਹੁਣ ਜਿਦਾ ਸੂਟ ਸੀਅ ਰਿਹਾ ਨਾ ਉਹ ਮੈਨੂੰ ਕਹਿੰਦੀ ਅਫਗਾਨੀ ਸਲਵਾਰ ਸੀਓ, ਹੁਣ ਉਹ ਕਹਿ ਗੀ ਪੋਕੇਟ ਵੀ ਲਗਾਓ ਵੇਖੋ ਪੋਕੇਟ ਤੇ ਲੱਗ ਈ ਨੀ ਸਕਦੀ ਹਨਾ, ਅਫਗਾਨੀ ਸਲਵਾਰ ਇਸ ਲਈ ਤੇ ਬੜਾ ਰੱਫੜ ਪੈਣੈ ਹੁਣ ਉਹ ਕਸਟਮਰ ਨੂੰ ਸਮਝਾਣਾ ਬੜਾ ਈ ਔਖਾ ਏ। ਬਸ ਕੋਈ ਚੱਕਰ ਏ ਥੋੜਾ ਮੇਰਾ ਦਿਮਾਗ ਥੋੜਾ ਬਿਜੀ ਸੀ। ਮੈਂ ਫੇਰ ਤੁਹਾਨੂੰ ਤਾਂ ਈ ਫੋਨ ਲਾਇਆ ਮੈਂ ਕਿਆ ਪਹਿਲੇ ਤੁਹਾਨੂੰ ਇੱਕ ਵਾਰ ਦੱਸਦਾ ਹੁਣ ਦੇ ਕੋ ਅੱਗੋਂ ਟਾਈਮ ਮਿਲੇ ਨਾ ਮਿਲੇ ਹਾਂਜੀ ਹੋਰ ਸੁਣਾਓ
ਔਰ ਬਸ
ਤੁਹਾਡੇ ਉੱਤੇ ਕਿੰਨਾ ਕੁ ਟੈਂਪਰੇਚਰ ਹਾਂ ਤੁਸੀਂ ਤੂੜ ਭੇਜ ਦੋ ਕੋਰੀਅਰ ਕਰ ਦੋ ਹਾ ਸੀ ਦਾਗੇ, ਤੇ ਕੋਰੀਅਰ ਚਾਰਜ ਕਰ ਦੇਨਾ ਨਾ ਅਸੀ ਚਲੋ ਅਸੀਂ ਕਰ ਲਾਂਗੇ ਜੋ ਵੀ ਹੈ ਸਾਡਾ ਹਿਸਾਬ ਕਿਤਾਬ ਹਾਂ ਤੇ ਆਪਣਾ ਤੁਸੀਂ ਵੈਸੇ ਬਣਾ ਲੈਣ
ਮੰਮੀ ਬਣਾਉਂਦੇ ਏਦੀ ਚੱਲ ਦੇ ਕਦੀ ਕਦੀ ਹੋ ਜਾਂਦਾ ਹੈ
ਅੱਛਾ ਅੱਛਾ ਦੇਖੋਖ ਤੁਸੀਂ ਦੇਖੋ ਸਿੱਖਣਾ ਪੈਂਦਾ ਨਾ ਦੇਖੋ ਅੱਗੇ ਜਾ ਕੇ ਹੀ ਕੰਮ ਕੁਛ ਕਰਨੇ ਹੀ ਪੈਣਗੇ ਹੈਨਾ ਕਈ ਹੁੰਦੇ ਨੇ ਜਿਹੜੇ ਜੋਬ ਵਗੈਰਾ
ਹੂ ਹੂ ਹੂ ਲਈ ਸਹੀ ਹੈ
ਸਟਿਚ ਵਗੈਰਾ ਕਰ ਲੈਂਦੇ ਹੋ ਸਟਿਚਿੰਗ ਵਗੈਰਾ ਕੁਛ ਪਾਰਲਰ ਦਾ ਕੰਮ ਵਗੈਰਾ ਕੁਛ ਜਾਣਦੇ ਹੋ
ਥੋੜਾ ਬਹੁਤ ਆਉਂਦਾ ਜ਼ਿਆਦਾ ਨਹੀਂ ਸਿੱਖਿਆ
ਹਾਂ ਦੇਖੋ ਥੋੜਾ ਸਿੱਖੋ ਨਾ ਪਤਾ ਕੀ ਗੱਲ ਹੈ ਅੱਜ ਕੱਲ ਪਤਾ ਅਹ ਸਾਬ ਕਮਾਣੇ ਚਾਹੀਦੇ ਨਾ ਬੰਦੇ ਨੂੰ ਆਪਣੇ ਆਪ ਥੋੜ੍ਹਾ ਬਹੁਤ ਤੁਸੀਂ ਕਰੋ ਹਾਂ ਸਾਡੇ ਇੱਥੇ ਤੇ ਸਿਲਾਈ ਸੈਂਟਰ ਨੇ ਸਰਕਾਰੀ ਫ੍ਰਰੀ ਸਿਖਾਉਦੇ ਨੇ ਪਾਰਲਰ ਦਾ ਵੀ ਫਰੀ ਸਿਖਾਉਂਦੇ ਨੇ ਸਾਡੇ ਇੱਥੇ ਬੜੀ ਫੈਸਿਲਿਟੀਜ਼ ਨੇ ਐਤਵਾਰ ਕੈਂਪ ਲੱਗਦਾ ਹੈ ਐਤਵਾਰ ਹੁਣ ਸਾਡੇ ਸਮਰ ਵੇਕੇਸ਼ਨ ਨੇ ਬੱਚਿਆਂ ਕੈਂਪ ਲੱਗੇ ਨੇ ਦਸਤਾਰਾ ਸਿਖਾਉਦੇ ਨੇ ਗੁਰਬਾਣੀ ਸਿਖਾਉਂਦੇ ਨੇ ਸ਼ਬਦ ਕੀਰਤਨ ਹਾਂ ਇਹ ਸਾਡੇ ਤੇ ਵੱਡੇ ਸਾਡਾ ਗੁਰਦੁਆਰਾ ਹੈਗਾ ਇੱਕ ਤਰੀਕ ਤੋਂ ਕੈਂਪ ਲੱਗਦੇ ਨੇ ਸਾਡੇ ਇੱਥੇ ਚਲੋ ਫਿਰ ਠੀਕ ਹੈ ਭੈਣ ਜੀ ਮੈਂ ਇਨਾ ਥਡਾ ਕੰਮ ਸੀ ਮੈਂ ਤੁਹਾਨੂੰ ਲਾਉਦਾ ਫੋਨ ਸ਼ਾਮੀ ਹੈਨਾ ਠੀਕ ਹੈ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ